ਹਮ ਸਤਿ ਸ਼੍ਰੀ ਅਕਾਲ ਭਾਜੀ ਵਧੀਆ ਜੀ ਤੁਸੀਂ ਦੱਸੋ
ਅਸੀਂ ਵਧੀਆ ਹੋਰ ਡਿਨਰ ਕਰ ਲਿਆ
ਹਾਂਜੀ ਹਾਂਜੀ ਕਰ ਲਿਆ ਤੁਸੀਂ
ਹਾਂਜੀ ਬਸ ਕਰਦੇ ਆਂ ਹੁਣੇ ਦਸ ਪੰਦਰਾਂ ਮਿੰਟ ਤੱਕ ਕਰਲੋ ਬਜ਼ਾਰ ਗਏ ਦੇ ਸੀ ਹਣੇ ਆਏ ਆਂ
ਅੱਛਾ ਅੱਛ ਅੱਛਾ ਹੋਰ ਸੁਣਾਓ ਘਰ ਸਭ ਵਧੀਆ
ਵਧੀਆ ਵਧੀਆ ਤੁਸੀ ਸੁਣਾਓ ਘਰ, ਪਰਿਵਾਰ ਵਧੀਆ? ਵਧੀਆ ਜੀ, ਹੋਰ ਕੀ ਚੱਲ ਰਿਹਾ ਅੱਜ ਕੱਲ੍ਹ?
ਬਸ, ਵਿਹਲੇ ਹੀ ਹੈਗੇ
ਅੱਛਾ ਅੱਛਾ।
ਹਾਂਜੀ ਅੱਛਾ ਭਾਜੀ, ਮੈਂ ਤੁਹਾਡੇ ਤੋਂ ਇਹ ਪੁੱਛਣਾ ਸੀ? ਤੁਹਾਨੂੰ, ਸ਼ਾਇਦ ਨੋਲੇਜ ਹੋਵੇ ਫਿਟਨੈਸ, ਬਾਰੇ ਕਿ ਜਿੱਦਾਂ ਅਸੀਂ, ਜਿੰਮ ਵਗੈਰਾ ਜੁਆਇਨ ਕਰਦੇ ਹਾਂ।
ਹਾਂਜੀ।
ਜਿਹੜੇ ਉਹਦੇ, ਸਪਲੀਮੈਂਟਸ ਹੁੰਦੇ ਨੇ, ਜਿਵੇਦੇ ਪ੍ਰੋਟੀਨ ਲਗਾ ਲੋ, ਜਾਂ ਕਰੀਟੀਨ ਲਗਾ ਲੋ, ਜਾਂ
ਹਾਂਜੀ--ਹਾਂਜੀ ਹਾਂਜੀ--ਹਾਂਜੀ।
ਤੇ ਮਤਲਬ ਕਿ ਐਦੋਂ ਔਨਲਾਈਨ, ਲੈਣ ਦਾ ਕੋਈ ਫਾਇਦਾ ਤੇ, ਨਹੀਂੀ ਹੈਗਾ
ਔਨਲਾਈਨ
ਕਈ ਹੁੰਦੇ ਨੇ ਨਾ, ਕਿ ਓਨਲਾਈਨ ਮੰਗਉਂਦੇ ਨੇ ਬਟ ਉਹਨਾਂ ਨੂੰ, ਸਕੈਮ ਹੋ ਜਾਂਦਾ ਆ।
ਓਨਲਾਈਨ ਹੁੰਦਾ, ਜਿਹੜੀ ਮਤਲਬ ਲਾ ਲਓ ਤੁਸੀਂ ਭਰੋਸੇ ਲਾਇਕ, ਵ ਸੜਨਾ ਏ, ਜਿਵੇਂ ਮੈਨੂੰ ਕੋਈ, ਅਰਜੈਂਟ ਚਾਹੀਦਾ ਹੋਏ, ਖ਼ਤਮ ਹੋ ਗਿਆ ਹੋਏ, ਮੈਂ ਤਾਂ ਬਲਿੰਕਿਟ ਤੋਂ ਔਡਰ, ਕਰ ਲੈਨਾ। ਪੰਦਰਾਂ ਮਿੰਟ, 'ਚ ਆ ਜਾਂਦਾ, ਕੁਛ ਵੀ ਚਾਹੀਦਾ ਹੋਏ ਤਾਂ
ਅੱਛਾ ਜੀ।
ਉਹਨਾਂ ਦਾ ਭਰੋਸਾ ਹੈਇਆ, ਕਿ ਵੈਬਸਾਈਟ ਵੇਖੋ ਕਿੱਡੀ ਚੱਲ ਰਹੀ ਏ, ਕਿੱਡਾ ਨਾਮ ਏ, ਉਹ ਫਰੋਡ ਨਹੀਂੀ ਕਰ ਸਕਦੇ ਬਿੰਲਕਟ, ਲਾ ਲਓ ਤੁਸੀਂ, ਫਲਿੱਪਕਾਰਟ ਲਗਾਾ ਲਓ ਤੇ
ਤੁਹਾਨੂੰ, ਕਿਨਾ ਟਾਈਮ ਹੋ ਗਿਆ, ਉਹ ਜੋ ਮਾਂਗਾਦੀ ਏ
ਮੈਨੂੰ ਹੋਏ ਨੇ ਜੀ, ਮੈਨੂੰ ਜਿਮ ਜੋਇਨ ਕੀਤਾ ਹੋਏ ਨੇ, ਅੱਠ ਨੌ ਮਹੀਨੇ। ਤੇ ਮੈਂ ਜਿੰਮ ਤੋਂ ਬਾਅਦ, ਦੋ ਮਹੀਨਿਆਂ ਬਾਅਦ, ਸ਼ੁਰੂ ਕੀਤਾ ਸੀ। ਪਹਿਲੇ, ਗ੍ਰੀਟਿੰਗ ਲੈਣਾ ਸ਼ੁਰੂ ਕੀਤਾ ਸੀ। ਫਿਰ ਹੌਲੀ, ਹੌਲੀ ਹਾਂਜੀ, ਫਿਰ ਪਟੀਨੋਟਸ ਪੀਨਟ ਬਟਰ, ਵਗੈਰਾ
ਅੱਛਾ
ਹੋਰ, ਤੁਸੀਂ ਜਾ ਰਹੇ ਹੋ ਜਿਮ?
ਵੈਸੇ ਤੁਹਾਡੀ ਹਾਂਜੀ, ਆਪਾਂ ਤੇ ਜਾ ਰਹੇ ਆ ਮੈਨੂੰ ਚਾਰ ਚਾਰ ਪੰਜ ਮਹੀਨੇ ਹੋਏ ਨੇ ਤੇ ਮੈਂ ਹੁਣੇ, ਆਈ ਮਹੀਨੇ ਦੇ ਕੰਟਨਿਊ, ਕੀਤਾ ਸੀ। ਜੀ ਐਨ ਸੀ ਦਾ ਲਿੱਤਾ ਸੀ, ਵਧੀਆ ਕੰਪਨੀ ਜੀ ਐਨ ਸੀ ਦਾ।
ਹਾਂਜੀ, ਹਾਂਜੀ ਜੀ ਹਾਂ ਵਧੀਆ, ਕੋਈ ਚੱਕਰ ਨਹੀਂ ਹੈ।
ਹਮ।
ਤੇ ਬਾਕ
ਓਹੀ, ਤੇ ਨੇੇ ਕਈ, ਅਜ ਕੱਲ ਦੇ ਕਹਿ ਦਿੰਦੇ ਆ ਨਾ ਬਈ ਇਹ ਵਧੀਆ ਹੁੰਦਾ ਉਹ ਵਧੀਆ ਹੁੰਦਾ ਬਾਕੀ ਹੁਣ ਮੇਰਾ ਫਰੈਂਡ ਹੈਗਾ ਸੀ ਉਹਨੇ ਬੈਲਕੋਰ ਦਾ ਮੰਗਵਾਆ ਸੀ ਓਨਲਾਈਨ ਐਮਾਜ਼ੋਨ ਤੋਂ।
ਅੱਛਾ।
ਤੇ ਉਹਦੇ ਨਾਲ, ਹੋ ਗਿਆ ਸਕੈਮ, ਉਹਨੇ ਮਗਵਾਇਆ ਸੀ ਵਾਟਰਮੇਲਣ ਦਾ ਫਲੇਵਰ, ਤੇ ਭੇਜ ਤਾਂ ਉਹਨਾਂ ਨੇ, ਸੰਤਾਫਰਾਂਸਰ। ਤੇ ਲਿਖਿਆ ਉਦੇ ਤਾਂ ਵੋਟਰ ਮੈਲਨ ਹੀ ਹੈਗਾ, ਬਟ ਫਲੇਵਰ ਵਿੱਚੋਂ, ਸੈਂਟਾ ਫੇਰੇਸਰ ਦਾ ਨਿਕਲਿਆ। ਤੇ ਉਹਨੇ ਉਹ ਖਾਧਾ, ਉਹਦੇ ਨਾ ਮਤਲਬ ਕਿ ਉਹਦੇ ਕੋਈ ਪ੍ਰੋਬਲਮ ਹੋ ਗਈ ਸੀ, ਖਾਣ ਦੇ ਨਾਲ, ਨਕਲੀੁ ਨਿਕਲ ਨਿਕਲ ਗਿਆ ਸੀ ਨਾ
ਅੱਛਾ।
ਉਹਦਾ ਡੁਪਲੀਕੇਟ, ਨਿਕਲ ਗਿਆ ਇਸ ਉਹਨੂੰ ਪ੍ਰੋਬਲਮ ਹੋ ਗਈ, ਤਾਂ ਉਹਨੇ ਫਿਰ ਸਾ ਬਾਹਰ ਸੁੱਟਿਆ ਤਾਂ ਹੀ ਫ਼ਿਰ ਮੈਂ ਮੰਗਵਾਇਆ ਸੀ। ਫਿਰ ਮੈਂ ਆਪਣੇ ਟ੍ਰਰੇਨਰ ਕੋਲ ਹੀ ਮੰਗਵਾਇਆ ਸੀਮ ਜਿਹੜਾ ਮੈੂੰ੍ਰਰੇਨ ਕਰਦਾ ਜਿਹ ਕੋਲਚ ਹੈਗਾ। ਉਹਨੂੰ ਕਿਹਾ ਸੀ ਉਹੀ ਲੈ ਗਿਆ ਚ ਮੇਰਾ। ਨਾਮ ਕਂ ਡੇ ਹੱਲ
ਕਿਹੜੀ
ਗੁਡਲਥਨ ਸ਼ਾਂਤੀ ਕੂਨ
ਗੋਟਲ ਸ਼ਾਂਤੀ ਲਣੀ ਅਸੀਂ ਮਤਲਬ ਉਸੇ ਸਾਈਡ ਰਹਿੰਦੇ ਹਾਂ ਗੁੱਡ ਹੈਲਥ ਕਿਹੜੀ ਜਿੰਮ ਹੈ। ਉਹ ਜਿਹੜੀ ਸ਼ਟਰ ਜਿ ਲਗਿਆ ਤੇ ਛੋਟੀ ਜਿ ਮੈਂ ਉਹ।
ਹਾਂਜੀ। ਬਾਹਰ ਪੋਸਟਰ ਤੋਂ ਲੱਗੇ ਆ ਸਾਡੀ ਜਾਣਕਾਰੀ ਚ ਰਿਸ਼ਤੇਦਾਰ ਚੱਲਦੇ ਨੇ ਹਨਾ।
ਹਾਂਜੀ। ਮਤਲਬ ਉਹ ਇੱਕ ਤਰ੍ਹਾਂ ਦਾ ਫੈਕਟਰੀ ਫੈਕ ਅ ਫੈਕਟਰੀ ਟਾਈਪ ਦਾ ਗੇਟ ਜਿ ਲ ਗਿਆ ਇੱਕ ਸਾਈਡ।
ਹਾਂ। ਹਾਂਜੀ ਹਾਂਜੀ, ਹਾਂਜੀ।
ਅੱਛਾ ਅੱਛਾ ਹੋਲੀ। ਠੀਕ ਹੈ, ਠੀਕ ਹੈ ਹੋਰ ਉਹ ਤੁਹਾਨੂੰ ਫਿਟ ਚੋਰੀ ਪਤਾ
ਕਿਹੜੀ?
ਫਿੱਟ ਸਟੋਰੀ।
ਯਮਨਾ ਨਗਰ ਸਾਈਡ।
ਨਈ-ਨਈ ਅ ਵੀ ਟੋਨ ਸਪੋਰਟਸ ਨੀ ਐ ਜਿਹੜਾ।
ਕਿਹੜਾ?
ਵੀ ਟੂ ਐੱਮ ਸਪੋਰਟਸ ਏ ਜਿਹੜਾ ਟਰਫ ਕ੍ਰਿਕਟ। ਉਸ ਸਾਈਡ ਈ ਉਸਦੀ-ਉਸਦੀ ਅਗਲੀ ਗਲੀ 'ਚ ਐ।
ਅੱਛਾ-ਅੱਛਾ।
ਹਾਂਜੀ-ਹਾਂਜੀ ਉਹ ਵੀ ਬਾਕੀ ਮੈਂ ਸਪਲੀਮੈਂਟ, ਜ਼ਿਆਦਾ ਦਰਸਲ ਮੈਂ ਲੈਨਾ ਖੁਦ ਈ ਜਾ ਕੇ ਲੈਂਨਾ ਵਾ ਸ਼ੋਪ ਤੋਂ। ਜਾਂ ਰਿਲੇਟਿਵਸ ਰਹਿੰਦੇ ਨੇ ਉੱਥੋਂ ਸਸਤਾ ਮਿਲ ਜਾਂਦਾ।
ਨਈ ਮੈਂ ਆਈ ਪਹਿਲੀ-ਪਹਿਲੀ ਵਾਰ ਦਿੱਤਾ ਖਾਲੀ ਕਰਟੇਨ ਈ ਦਿੱਤਾ ਸੀ ਪਹਿਲੀ ਵਾਰਿਸਟ।
ਅੱਛਾ, ਮੈਂ ਵੀ ਪਹਿਲੀ ਵਾਰ
ਉਮੀਦ, ਉਮੀਦ ਨਹੀਂੀ ਸੀ ਮੇਰੀ ਲੈਣ ਦੀ ਵੈਸੇ ਮੈਂ ਲੈਣ ਵਾਲੀ ਸੀ ਮੈਨੂੰ ਮੇਰੇ ਕੋਚ ਨ ਕਹਿੰਦੀ ਲੈ।
ਅੱ ਨਹੀਂ ਉਹਦਾ ਕੋਈ ਚੱਕਰ ਨਹੀਂ ਲੈਣਾ ਚਾਹੀਦਾ ਜੀ ਜਿੰਮ ਕਰ ਰਹੇ ਹੋ।
ਉਹ ਤੇ ਆਸ਼ਾਂਤ ਵਗੈਰਾ ਵਧਦੀ ਹੈ।
ਸੈਂਥ ਵੀ ਵੱਧਦੀ ਹੈ ਤੁਹਾਡਾ ਮਸਲਸ ਹਾਂ ਬਾਕੀ ਪਾਣੀ ਬਹੁਤ ਜ਼ਰੂਰੀ ਹੈ ਵਸੇ। ਪੰਜ ਲੀਟਰ ਚਾਰ ਤੋਂ ਪੰਜ ਲੀਟਰ ਦ ਦਿੰਦਾ ਹਾਂਜੀ-ਹਾਂਜੀ ਮੈਂ ਵੀ ਅ ਦੋ ਕੰਪਨੀਆਂ ਯੂਜ ਕੀਤੀਆਂ ਹਜੇ ਤੱਕ। ਇੱਕ ਹੋਗੀ ਮਸਲ ਬਲੇਜ ਤੇ ਇੱਕ ਮਸਲ ਟੈਕ ਦੀ ਬਸ।
ਮਸਲ ਬਲਿਸਟ ਵਧੀਆ ਕਾਫੀ‌।
ਮਸਲਸ ਬਲੇਜ ਵਧੀਆ ਮੈਂ ਹੁਣ ਉਈਓ ਯੂਜ ਕਰ ਰਿਆ ਪਹਿਲੇ ਜਦੋਂ ਸ਼ੁਰੂ-ਸ਼ੁਰੂ 'ਚ ਮੈਂ ਮਸਲ ਬਲੇਜ ਲਿੱਤਾ ਸੀ ਉਦੋਂ ਬਹੁਤ ਅੱਛੇ ਬੈਨੀਫਿਟਸ ਆਏ ਸੀ ਮੈਨੂੰ। ਰਿਜ਼ਲਟ ਮਤਲਬ ਮੈਂ ਆਪ ਦੇਖ ਪਾ ਰਿਹਾ ਸੀੇ ਰਿਜ਼ਲਟ ਮੇਰੇ।
ਓ ਤੇ ਐ ਰਿਜਲਟ ਤੇ ਮੈਨੂੰ ਦੇਵੀ ਜੀ ਐਨ 'ਚ ਇਹ ਵੀ ਵਧੀਆ ਸਟਰੈ੍ਂਥ ਸ ਸਟਰ੍ਰੈਂਥ ਵੱਧ ਗੀ ਕਾਫੀ।
ਹਾਂਜੀ-ਹਾਂਜੀ। ਵਧੀਆ ਚਲੋ।
ਹੂੰ
ਉਹ ਵੀ ਜ਼ਰੂਰੀ ਆ ਅੱਜ-ਕੱਲ੍ਹ।
ਉਹ ਤਾਂ ਜ਼ਰੂਰੀ ਫਿਟਨੈਸ ਜ਼ਰੂਰੀ ਹੈਗੀ ਅੱਜ-ਕੱਲ੍ਹ ਤੇ। ਹੁਣ ਤੁਸੀਂ ਲਾ ਲਓ ਹੁਣ ਤੁਸੀਂ ਵੇਖਦੇ ਈ ਖੁਦ ਤੁਸੀਂ ਤੁਸੀਂ ਖੁਦ ਈ ਵੇਖਦੇ ਓ ਕਿ ਅੱਜ-ਕੱਲ੍ਹ ਜਿਹੜੇ ਬੱਚੇ ਹੈਗੇ ਨੇ ਜ਼ਿਆਦਾ ਬਦਮਾਸ਼ੀ ਵਗੈਰਾ 'ਚ ਪਏ ਰਹਿੰਦੇ ਆ ਉਹ ਗੱਡੀਆਂ ਲਫੰਡਰੀ ਗੇਰੀ ਕਰਨੀਆਂ ਆ ਨਾ।
ਉਹ ਓ
ਸਭ ਤੋਂ ਵੱਡ ਕਈ ਹੈਗਾ ਨਈ-ਨਈ ਨਸ਼ੇ ਵਗੈਰਾ 'ਚ ਨਸ਼ੇ ਵਗੈਰਾ 'ਚ ਪਏ ਰਹਿੰਦੇ ਆ ਸਭ ਤੋਂ ਵਧੀਆ ਆਪਣਾ ਜਿੰਮ ਜਾਓ ਫਿ ਟ ਰਓ ਕਿਉਂਕਿ ਐ ਚੀਜ ਅੱਗੇ ਵੀ ਕੰਮ ਆਂਦੀ ਥਾਡੇ।
ਅੱਗੇ ਵੀ ਬਹੁਤ ਕੰਮ ਆਣੀ ਐ ਤੇ ਜਿਸ ਹਿਸਾਬ ਦਾ ਮੌਲ ਐ ਨਾ ਉਸ ਹਿਸਾਬ ਨੂੰ ਵੇਖ ਕੇ ਅਸੀਂ ਸਾਨੂੰ ਬਹੁ ਜ਼ਰੂਰੀ ਜਿੰਤ
ਕਿਉਂਕਿ ਦੇਖੋ ਜਿਵੇਂ ਬਈਏ ਲਾ ਲਓ ਤੁਸੀਂ ਪਹਾੜੀਆਂ ਦੀ ਜਿਹੜੀ ਉਹ ਚੱਲਦੀ ਪੀ ਐ।
ਉਹ ਉਤਰਾ ਉਹ ਉੱਤਰਾਖੰਡ ਦਾ ਜਿਹੜਾ ਹੈਗਾ ਐ ਰੌਲਾ ਪਿਆ।
ਉੱਤਰਾਖੰਡ ਦੀ ਉੱਤਰਾਖੰਡ ਦੀ ਜਲਦੀ ਵੀ ਐ। ਪੈ ਈ ਜਾਂਦੀ ਦੇਖੋ ਤੁਸੀਂ, ਸਰੀਰ ਦੀ ਲੋੜ ਹਰ ਜਗ੍ਹਾ ਪੈਂਦੀ ਐ।
ਉਹ ਤੇ ਸਾਡੀ ਗੱਲ ਸਈ ਐ। ਕਹਿ ਹੀ ਜਾਂਦੀ ਸਰ ਦੀ ਲੋੜ ਤੇ ਹੁਣ ਇਕੱਲੇ ਨੂੰ ਕਈ ਬੰ ਬੰਦਾ ਇਕੱਲਾ ਹੁੰਦਾ ਆ ਕੋਈ ਨਾਲ ਨਹੀਂ ਹੁੰਦਾ ਬੰਦਾ ਸਰੀਰ ਤੇ ਕੰਮ ਆ ਜਾਂਦਾ ਘੱਟੋ ਘੱਟ
ਬਿਲਕੁਲ- ਬਿਲਕੁਲ ਅੱਜ ਕੱਲ੍ਹ ਦੇਖੋ ਛੋਟੀ -ਛੋਟੀ ਬਿਮਾਰੀਆਂ ਨਾਲੋਂ- ਨਾਲ ਲੱਗ ਜਾਂਦੀਆਂ ਤੁਸੀਂ ਜਿੰਨਾ ਮਤਲਬ ਫਿਟਨੈਸ ਵੱਲ ਧਿਆਨ ਦਓਗੇ, ਤੁਹਾਡੇ ਤੋਂ ਦੂਰ ਰਹਿਣਗੀਆਂ ਬਿਮਾਰੀਆਂ
ਉਹ ਤੇ ਹ ਫਿਟਨੈਸ ਨਾਲ ਬੰਦਾ ਫਿਟ ਰਹਿੰਦਾ ਆ। ਮਤਲਬ ਕਿ ਉਹਨੂੰ ਨਾ ਮਤਲਬ ਕਿ ਗੱਲ ਹੈ ਹੋ ਜਾਂਦੀ ਫਿਟਨੈਸ ਬੰਦਾ ਸਵੇਰੇ ਜਾਂਦਾ ਨਾ ਆਪਣਾ ਉਹਦਾ ਪੂਰਾ ਦਿਨ ਵਧੀਆ ਨਿਕਲਦਾ ਆ। ਮੇਰੇ ਨਾਲ ਹੀ ਏਦਾਂ ਹੀ ਹੋਇਆ ਹੁਣ ਮੈਂ ਕੱਲ ਕੱਲ ਨੀ ਗਿਆ। ਮੈਨੂੰ ਪਤਾ ਮੈਂ ਦਿਨ ਕਿਵੇਂ ਕੱਢਿਆ ਸੀ। ਕੱਲ ਦਿ ਨਾ ਮਤਲਬ ਕਿ ਨਾ ਲੇਜੀ ਜਿਹਾ ਹੋ ਗਯਾ ਦਿਨ ਮੇਰਾ ਮਤਲਬ ਜ ਪੂਰਾ ਆਲਸ ਨੀ ਪੈ ਜਾਂਦਾ। ਆਲਸ ਹੀ ਹੋ ਜਾਂਦਾ ਉਵੇ- ਉਵੇਂ ਪੂਰਾ ਦਿਨ ਨਿਕਲਿਆ
ਬਿਲਕੁਲ- ਬਿਲਕੁਲ ਮੈਂ ਆਪ ਮੈਂ ਇੱਕ ਮਹੀਨੇ ਬਾਅਦ ਗਯਾ ਪੁਰੇ ਜਿਮ ਗਿਆ ਸੀ ਮੈਂ ਟਿਊਸਡੇ ਨੂੰ ਸ਼ੁਰੂ ਕੀਤੀ ਕਾਲ ਇੱਕ ਮਹੀਨੇ ਕਿਉਂਕਿ ਛੁੱਟੀਆਂ ਕਰਕੇ, ਛੁੱਟੀਆਂ ਕਰਕੇ ਜ ਛੁੱਟੀਆਂ ਪਈਆਂ ਇੱਥੇ-ਉੱਥੇ ਕਿਧਰੇ ਨਾ ਕਿਧਰੇ ਚੱਕਰ ਲੱਗਰੇ ਟੈਮ ਏ ਨੀ ਮਿਲ ਰਿਹਾ ਸੀ। ਤਾਂ ਕਰਕੇ, ਪਰ ਹੁਣ ਸ਼ੁਰੂ ਕੀਤੀ ਹੁਣ ਮੈਂ ਕਿਹਾ ਹੁਣ ਨੀ। ਹਾਂਜੀ-ਹਾਂਜੀ ਫੇਰ ਸਟੱਡੀ ਕਰ ਰੇਓ?
ਕਿਹੜੀ ਕਲਾਸ 'ਚ, ਜਾਂ ਗ੍ਰੈਜੂਏਸ਼ਨ ਕਰ ਰੇਓ?
ਹਾਂਜੀ ਕੋਲੇਜ ਚਲ
ਗ੍ਰੈਜੂਏਸ਼ਨ ਕਰ, ਕੇ ਕੀ ਮਤਲਬ ਕੀ ਕਰਦੇ ਪੇਓ, ਸਟ੍ਰੀਮ ਕੀ ਐ?
ਬੀ ਕੌਮ, ਹਾਂਜੀ
ਹ ਵਧੀਆ- ਵਧੀਆ
ਹਾਂਜੀ- ਹਾਂਜੀ ਉਹ ਮੁਲਾਣਾ ਕੌਲਜ ਨਹੀਂ ਹੈ। ਮੁਲਾਣਾ ਯੂਨੀਵਰਸਿਟੀ
ਹਾਂਜੀ -ਹਾਂਜੀ
ਹਾਂਜੀ ਹੋਰ
ਤੇ ਮਤਲਬ ਕਿ ਮੈਂ ਵੀ ਕਰਨੀ ਆ ਨਾ ਮੈਂ ਵੀ ਬੀ- ਕੌਮ ਕਰਨੀ ਹੁਣ ਤੇ ਮਤਲਬ ਕਿ ਕਿੰਨੀ ਕੁ ਫੀਸ ਦੀ ਕੀ ਹਿਸਾਬ ਉੱਥੇ ਕਿੰਨਨੀ ਕੁ ਫੀਸ ਹੈਗੀ ਹੈ
ਫੀਸ ਫੀਸ ਤੇ ਭਾਅ ਜੀ ਦੇਖੋ। ਤੁਹਾਨੂੰ ਪਤਾ ਈ ਕਰਨਾ ਪਏਗਾ
ਅੱਛਾ
ਜਿਵੇ ਜਿਵੇਂ ਬੋਰਡ ਵਗੈਰਾ ਚ ਅੱਛੀ ਮੈਰਿਟ ਮਿਲ ਜਾਏ। ਕੁਛ ਖਟੋ ਵੀ ਜਾਂਦੀ ਹੈ ਤੇ ਨਾ ਮਿਲੇ ਹੁੰਦਾ ਉੱਪਰ ਨੀਚੇ ਹੁੰਦੇ ਆ ਜੀ। ਫੀਸ ਤੇ ਬਹੁਤ
ਨਹੀਂ ਕੋਈ ਅੰਦਾਜ਼ਾ ਹੋਵੇ ਨਾ ਮੈਂ ਵੀ ਹਿਸਾਬ ਨਾਲ ਆਈਡੀਆ ਲੈ ਕੇ ਚੱਲਦਾ ਅੱਗੂ ਵੀ
ਹੁੰਦੀ ਹੈ। ਸ਼ਾਇਦ ਕਰੀਬ- ਕਰੀਬ ਜਿਵੇਂ ਪਤਾ ਨੀ ਤਿੰਨ ਸਾਲ ਦੀ ਦੱਸੀ ਸੀ। ਪਤਾ ਨੀ ਇੱਕ ਸਾਲ ਦੀ ਉਹ ਅੱਠ ਲੱਖ ਰੁਪਏ ਕਹਿ ਰਹੇ ਸੀ। ਫੀਸ ਇੱਕ ਸਾਲ ਦੀ ਰਾਣੀ ਕਿੰਨੇ ਸ ਹਾਂਜੀ- ਹਾਂਜੀ ਨਹੀਂ ਸ਼ਾਇਦ ਇੱਕ ਸਾਲ ਦੀ ਵੀ ਹੋਏ -ਧਿਆਨ ਚ ਨਹੀਂ ਆ ਰਿਹਾ ਮੈਨੂੰ
ਬਿਕੋਮ ਦੀ ਤਾਂ ਘੱਟ ਹੀ ਹੋਣੀ ਚਾਹੀਦੀ ਵੈਸੇ ਮੇਰੇ ਹਿਸਾਬ ਨਾਲ ਕਿਉਂਕਿ ਮੈਂ ਪੱਛੇ ਸੀ ਨਾ। ਐਮ ਨ ਕੋਲੇਜ
ਹਾਂ
ਤਾਂ ਉਹਨਾਂ ਨੇ ਸਤਰਾਂ ਹਜ਼ਾਰ ਕਈ ਸੀ ਇੱਕ ਸਾਲ ਦੀ ਬੀਕੋਮ ਜਰਨਲ ਦੀ
ਸਾਲ ਦੀ-
ਹਾਂਜੀ। ਇਹ ਫਸਟ ਈਅਰ ਦੀ ਸਤਰਾਂ ਹਜ਼ਾਰ ਭਾਜੀ ਮੈਂ ਖੁਦ ਕਰਾਉਣ ਗਿਆ ਸੀ। ਮੈਂ ਵੀ ਮੈਂ ਮੈਂ ਬੀ ਸੀਏ ਚ ਕਰਾਉਣ ਗਿਆ ਸੀ। ਮੇਰੀ ਫੀਸ ਉਹਨਾਂ ਨੇ ਮੰਗੀ ਸੀ ਸ ਸੱਠ ਹਜ਼ਾਰ ਰੁਪਇਆ
ਕਿਦੀ ਤਿੰਨ ਸਾਲ
ਨਹੀਂ ਫਸਟ ਈਅਰ ਦੀ ਸਾਲ ਦੀ ਖਾਲੀ।
ਅੱਛਾ ਚਲੋ ਭਾਜੀ ਮੈਂ ਤੁਹਾਨੂੰ ਚੈਟ ਤੇ ਦੱਸਣਾ ਕੋਈ ਨਹੀਂ ਇੱਥੇ ਉਹ ਪਰਸਨਾਂ ਗੱਲਾਂ ਨਹੀਂ ਨਾ ਕਰ ਸਕਦੇ।
ਉਹ ਤੇ ਐ ਤੁਹਾਡੀ ਗੱਲ ਸਈ ਐ।
ਹਾਂਜੀ, ਤਾਂ ਹੀ ਮੈਂ ਕਲੀਅਰ ਗੱਲ ਨਹੀਂ ਕਰਦਾ ਕੋਈ।
ਹਾਂ, ਉਹ ਤੇ ਤੁਹਾਡੇ ਗੱਲ ਸਹੀ ਹੈਗੀ ਜੀ।
ਹਾਂਜੀ-ਹਾਂਜੀ ਹੋਰ ਸੁਣਾਓ?
ਬਸ ਵਧੀਆ ਛੱਤ ਤੇ ਹੀ ਖੜਾ ਸੀ ਮੈਂ ਵੀ
ਅੱਛਾ, ਮੈਂ ਆਪ ਬਾਹਰ ਖੜਾ
ਆਹ ਮੌਸਮ ਵੀ ਵਧੀਆ ਹੋ ਗਿਆ ਕਾਫੀ ਬਰਸਾਤ ਪਈ ਐ ਨਾ।
ਹਾਂਜੀ-ਹਾਂਜੀ, ਬਾਹਰ ਮੌਸਮ ਠੰਡਾ ਅੰਦਰ ਪੜ੍ਹੋ ਅੰਦਰ ਭੱਠੀ ਚਲਦੀ ਹੁੰਦੀ ਪਈ।
ਹਾਂ, ਹੋਮਸ ਹੋਗੀ ਅੰਦਰ ਤੇ।
ਬਾਹਰ- ਬਾਹਰ ਠੀਕ ਰਹਿੰਦਾ ਪਰ ਬਾਹਰ ਜ਼ਿਆਦਾ ਦੇਰ ਖਲੋ ਵੀ ਨਹੀਂ ਸਕਦੇ। ਬਾਰਿਸ਼ਾਂ ਦਾ ਮੌਸਮ ਮੱਛਰ ਬੜੇ ਘੁੰਮਦੇ ਪਏ
ਹਾਂਜੀ- ਹਾਂਜੀ ਇਹ ਤੇ ਹੈ। ਨਹੀਂ ਅਜ ਤਾਂ ਮੌਸਮ ਭੁੱਲ ਗਿਆ ਵੈਸੇ ਸਹੀ ਇਹ ਨ ਮਤਲਬ ਕਿ ਬਾਹਰ ਗਰਮੀ ਨੀ ਅ ਪਹਿਲੇ ਨਾਲ ਉਥੇ
ਐ ਬਾਕੀ ਦੇਖੋ ਇਹ ਵੀ ਲਗਾਤਾਰ ਹਫ਼ਤਾ ਕੁ ਆਏਗੀ ਬਾਰਿਸ਼ ਤਾਂ ਹੀ ਹੋ
ਹਹ ਨਹੀਂ ਕਹ ਰਿਹਾ ਲਿਖੀ ਹੋਈ ਹ
ਵਰਨਾ ਕੱਲ ਫੇਰ ਧੁੱਪ ਨਿਕਲ ਜਾਣੀ ਆ।
ਸੱਤ ਦਿਨ ਦੀ ਲਿਖੀ ਹੋਈ ਐ ਬਾਕੀ ਵੇਖੋ ਹੁਣ ਆਦੀ ਨੀ ਆਉਦੀ ਰੱਬ ਭਰੋਸਾ ਹੈਗਾ ਇਹ ਤੇ
ਓਹੀਓ ਬਾਕੀ ਬੱਦਲ ਤਾਂ ਚੜ੍ਹੇ ਦੇ ਨੇ ਇਹ ਬਹੁਤ
ਹਾਂ ਹਾਂ, ਓਹ ਤੇ ਹੈ।
ਚਲੋ ਠੀਕ ਐ ਭਾਜੀ ਫਿਰ।
ਠੀਕ ਏ ਜੀ ਠੀਕ ਏ ਸਤਿ ਸ਼੍ਰੀ ਅਕਾਲ।
ਸਤਿ ਸ੍ਰੀ